ਹੈਲੋ ਸਤਿ ਸ਼੍ਰੀ ਅਕਾਲ ਠੀਕ ਓ
ਹਾਂਜੀ ਵਧੀਆ ਤੁਸੀਂ ਦੱਸੋ
ਵਧੀਆ-ਵਧੀਆ ਹੋਰ ਸੁਣਾਓ ਘਰ ਪਰਵਾਰ ਸਭ ਠੀਕ ਠਾਕ
ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਬਾ ਵਧੀਆ-ਵਧੀਆ ਰਬ ਦੀ ਕਿਰਪਾ ਸਾਡੀ ਅੱਛਾ ਹਾਂਜੀ ਏ ਟੋਪਿਕ ਤੇ ਕੋਈ ਸਾਡੇ ਨਾਲ ਚਾਰ ਚੰਦ ਲੈਣਾ ਲਗ ਲੋਕੀ ਤੁਹਾਡੇ ਤੋਂ ਈ ਸਾਨੂੰ ਕੁੱਝ ਸਿੱਖਣ ਨੂੰ ਮਿਲੇ
ਅੱਜ ਅਸੀਂ ਟਾਈਮ ਮੈਨੇਜਮੈਂਟ ਤੇ ਅ ਗੱਲ ਕਰਦੇ ਆ।
ਠੀਕ-ਠੀਕ ਐ ਬੋਹ ੜਾ ਅੱਛਾ ਟੋਪਿਕ ਹੈ ਟਾਈਮ ਮੈਨੇਜਮੈਂਟ ਚਲੋ ਲੈਣਾ ਮੈਨੂੰ ਦੱਸੋ ਕਿ ਕੀ ਹੁੰਦਾ ਟਾਈਮ ਮੈਨੇਜਮੈਂਟ ਜਾਂ ਕਿੱਦਾਂ ਸਾਨੂੰ ਆਪਣਾ ਮੈਨੇਜ ਕਰਨਾ ਚਾਈਦਾ
ਹਾਂਜੀ ਟਾਈਮ ਮੈਨੇਜਮੈਂਟ ਅੱਜ ਦੇ ਟਾਈਮ ਵਿੱਚ ਹਰ ਕਿਸੇ ਨੂੰ ਆਪਣਾ ਟਾਈਮ ਮੈਨੇਜਮੈਂਟ ਕਰਨਾ ਬੋਤ ਜ਼ਰੂਰੀ ਏ ਕਿਉਂਕਿ ਜਦੋਂ ਵੀ ਅਸੀਂ ਟਾਈਮ ਮੈਨੇਜਮੈਂਟ ਟਾਈਮ ਆਪਣਾ ਮੈਨੇਜ ਕਰਦੇ ਆ ਤਾਂ ਅਸੀਂ ਹਰ ਕੰਮ ਈਜ਼ਲੀ ਕਰ ਸਕਦੇ ਆ
ਹਾਂਜੀ, ਹਾਂਜੀ ਹ ਦੇਖੋ ਜੀ-ਜੀ
ਜਿਵੇਂ ਅਸੀਂ ਟਾਈਮ ਮੈਨੇਜ ਆਪਣਾ ਟਾਈਮ ਮੈਨੇਜ ਕਰਾਂਗੇ ਬ ਕਰਾਂਗੇ ਸਾਨੂੰ ਕੋਈ ਰੁਕਾਵਟ ਨਹੀਂ ਆਏਗੀ, ਤੇ ਅਸੀਂ ਮਤਲਬ ਹਰ ਕੰਮ ਆਪਣਾ ਟਾਈਮ ਟੂ ਟਾਈਮ ਕਰਾਂਗੇ ਤਾਂ ਸਾਨੂੰ ਵੀ ਬਹੁਤ ਆਸਾਨੀ ਹੋਣੀ ਹੈ
ਹਾਂਜੀ-ਹਾਂਜੀ ਦੇਖੋ ਕਿ ਅੱਜ ਕੱਲ੍ਹ ਨਾ ਹਰ ਇੱਕ ਇਨਸਾਨ ਨੂੰ ਜ਼ਰੂਰੀ ਹੁੰਦਾ ਦੇਖੋ ਚਾਹੇ ਛੋਟਾ ਬੱਚਾ ਹੋਵੇ, ਚਾਹੇ ਵੱਡਾ ਬੱਚਾ ਹੋਵੇ, ਕੋਈ ਵੀ ਹੋਵੇ
ਜੀ
ਉਹਦੀ ਜ਼ਿੰਦਗੀ ਵਿੱਚ ਨਾ ਉਹਨੂੰ ਆਪਣੀ ਲਾਈਫ ਵਿੱਚ ਨਾ ਟਾਈਮ ਮੈਨੇਜ ਕਰਕੇ ਹੀ ਚੱਲਣਾ ਚਾਹੀਦਾ ਦੇਖੋ ਬੱਚਿਆਂ ਦਾ ਰੁ ਰੂਟੀਨ ਹੁੰਦੀ ਹੈ ਇਸ ਟਾਈਮ 'ਤੇ ਆਪਾਂ ਸਵੇਰੇ ਉੱਠਣਾ, ਇਸ ਟਾਈਮ ਆਪਾਂ ਤਿਆਰ ਹੋਣਾ, ਇਸ ਟਾਈਮ ਆਪਾਂ ਸਕੂਲਿੰਗ ਜਾਣਾ, ਸਕੂਲ ਇਸ ਟਾਈਮ ਤੋਂ ਇਸ ਟਾਈਮ ਤੱਕ ਅਸੀਂ ਪੜ੍ਹਦੇ ਹਾਂ ਸਕੂਲ ਰੀਸੈਸ ਵੀ ਹੁੰਦੀ ਹਰ ਇੱਕ ਚੀਜ਼ ਦਾ ਟਮ ਫਿਕਸ ਕੀਤਾ ਜਾਂਦਾ ਆਪ ਇਹ ਕਰਨਾ ਤੇ ਏਦਾਂ ਹੀ ਨੌਜਵਾਨਾਂ ਨੂੰ ਹਰ ਇੱਕ ਬੰਦੇ ਨੂੰ ਟਾਈਮ ਆਪਣਾ ਮੈਨੇਜ ਕਰਨਾ ਚਾਹੀਦਾ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਟਾਈਮ ਤੇ, ਤਾਂ ਉਹਦੇ ਤੇ ਕੰਮ ਕਰਨਾ ਚਾਹੀਦਾ
ਜੀ- ਜੀ ਬਿਲਕੁਲ ਟਾਈਮ ਮੈਨੇਜਮੈਂਟ ਉਠਣਾ ਬਹੁਤ ਜ਼ਰੂਰੀ ਹੈ ਹਰ ਕਿਸੇ ਲਈ, ਜਿਵੇਂ ਦੇ ਦੇਖ ਲਓ ਤੁਸੀਂ ਬੱਚੇ ਜਾਂਦੇ ਆ, ਸਵੇਰੇ ਸਕੂਲ ਜਾਂਦੇ ਆ, ਉਹਨਾਂ ਦਾ ਮੋਰਨਿੰਗ ਟਾਈਮ ਸਵੇਰ ਦੀ ਉਹਨਾ ਦੀ ਅਸੈਂਬਲੀ, ਟਾਈਮ ਟਾਈਮ ਤੇ ਹੁੰਦੀਆ, ਉਹਦੇ ਬਾਅਦ ਉਹਦੇ ਪੀਰੀਅਡ ਸਟਾਰਟ ਹੁੰਦੇ ਆ, ਕਲਾਸਿਸ ਉਹ ਵੀ ਬਿਲਕੁਲ ਟਾਈਮ ਚ ਹੁੰਦੀਆਂ ਨੇ ਫਿਰ ਜਾ ਕੇ ਕਿ ਉਹਨਾਂ ਦੀ ਰਿਸੈਸ ਹੋਣੀ ਹੈ, ਉਹ ਵੀ ਬਿਲਕੁਲ ਟਾਈਮ ਤੇ ਹੁੰਦੀ ਹੈ ਹਰ ਚੀਜ਼ ਟਾਈਮ ਤੇ ਬੱਚਿਆਂ ਲਈ ਵੀ ਟਾਈਮ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਬ੍ਰੇਕ ਵੀ ਚਾਹੀਦੀ ਹੁੰਦੀ
ਹਾਂਜੀ
ਟਾਈਮ ਟੂ ਟਾਈਮ ਹਰ ਕਿਸੇ ਨੂੰ ਮਤਲਬ ਜਿਵੇਂ ਸਾਨੂੰ ਅ ਅਂ ਜਿੰਨਾ ਟਾਈਮ ਕੰਮ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਏਦਾਂ ਦਾ ਟਾਈਮ ਬਣਾਈਏ ਕਿ ਸਾਨੂੰ ਫ੍ਰਰੀ- ਫ੍ਰਰੀ ਵੀ ਹੋਈਏ ਜਿਵੇਂ ਅਸੀਂ ਕੋਈ ਮੂਵੀ ਵਗੈਰਾ ਦੇਖਣ ਜਾਈਏ ਕੁੱਝ ਵੀ ਫੀਲ ਫਰੈਸ਼ ਹੋਣ ਲਈ ਟਾਈਮ ਮੈਨੇਜਮੈਂਟ ਬ ਜ਼ਰੂਰੀ ਹੈ
ਦੇਖੋ ਟਾਈਮ ਮੈਨੇਜਮੈਂਟ ਦੇਖੋ ਏਦਾਂ ਦਾ ਇਨਸਾਨ ਚਲੋ ਟਾਈਮ ਨਾ ਹੀ ਮੈਨੇਜ ਕਰੇ ਤੇ ਅ ਕੋਈ ਕੰਮ ਕਰਨ ਲੱਗ ਜਾਏ ਬਟ ਉਹਦੇ ਵਿੱਚ ਨਾ ਇਨਸਾਨ ਜਲਦੀ ਸਕਸੈਸਫੁਲ ਨਹੀਂ ਹੋ ਸਕਦਾ ਜਾਂ ਉਹ ਕੰਮ ਜਲਦੀ ਨਿਬੇੜ ਨਹੀਂ ਸਕਦਾ ਆਪ ਦੇਖੋ ਜੇ ਪ੍ਰੋਪਰ ਟਾਈਮ ਬਣਾ ਕੇ ਕੀਤਾ ਜਾਏਗਾ ਨਾ ਤਾਂ ਇਨਸਾਨ ਨੂੰ ਕੰਮ ਦਾ ਵੀ ਪਤਾ ਚਲੇਗਾ ਇਸ ਟਾਈਮ ਇੰਨਾ ਕੰਮ ਕੀਤਾ, ਇਸ ਟਾਈਮ ਇੰਨਾ ਕੰਮ ਕੀਤਾ ਇੰਨਾ ਸਮੇਂ ਮੇਰੇਲ ਕੋਲ ਬੱਚਿਆ ਹੋਇਆ ਆ ਇੰਨੇ ਸਮੇਂ ਚ ਇੰਨਾ ਕੰਮ ਮੇਰਾ ਬੱਚਿਆ ਹੋਇਆ ਇੰਨਾ ਕੰਮ ਹੈ ਕਰਨਾ ਹੈ ਤਾਂ ਇਹ ਚੀਜ਼ ਨਾ ਬੜੀ ਅੱਛੀ ਹੁੰਦੀ ਹੈ ਕਿ ਜਿਹੜੇ ਇਨਸਾਨ ਜਲਦੀ ਸਕਸੈਸਫੁਲ ਹੋਣਾ ਚਾਹੁੰਦੇ ਨੇ ਉਹ ਹਮੇਸ਼ਾ ਟਾਈਮ ਮੈਨੇਜਮੈਂਟ ਪਹਿਲੇ ਬਣਾਉਦੇ ਫਿਰ ਦੇਖਦੇ ਤੇ ਆਪਾਂ ਕੰਮ ਕਿਹੜਾ ਕਰਨਾ ਇਸ ਟਾਈਮ ਚ ਤੇ ਫਿਰ ਉਸ ਹਿਸਾਬ ਨਾਲ ਉਹ ਆਪਣਾ ਕਾਰੋਬਾਰ ਕੰਮ ਸਟਾਰਟ ਕਰਦੇ ਨੇ ਟਾਈਮ ਨੂੰ ਦੇਖਦੇ ਹੋ ਇਹਦੇ ਕੋਲ ਸਮਾਂ ਬਹੁਤ ਜ਼ਰੂਰੀ ਹੈ, ਠੀਕ ਹੈ ਨਾ ਤੇ ਸਮਾ ਅਨੁਸਾਰ ਜਿੰਨ੍ਹਾਂ ਆਪਣਾ ਸੰਭਾਲੇ ਅੱਛਾ ਯੂਜ ਕਰੇ ਅੱਛੇ ਕੰਮ ਲਈ ਤੇ ਓਦਾ ਹੀ ਇਨਸਾਨ ਨੂੰ ਬੈਨੀਫਿਟ ਹੁੰਦਾ ਹੈ
ਜੀ ਬਿਲਕੁਲ ਜਿਵੇਂ ਅਸੀਂ ਟਾਈਮ ਮੈਨੇਜ ਕਰਦੇ ਹਾਂ, ਤਾਂ ਉਹਦੇ ਨਾਲ ਸਾਨੂੰ ਅਗਰ ਅਸੀਂ ਆਪਣਾ ਟਾਈਮ ਬਿਲਕੁਲ ਸਹੀ ਸੈੱਟ ਕਰਦੇ ਹਾਂ, ਤੇ ਸਾਨੂੰ ਕੋਈ ਕੰਮ ਤਾਂ ਇਦ ਬਰਡਨ ਵੀ ਨੀ ਪੈਂਦਾ ਸਾਡੇ ਤੇ, ਸਾਨੂੰ ਸਟਰੈਸ ਫੀਲ ਨਹੀਂ ਹੁੰਦਾ।
ਹਾਂਜੀ ਹਾਂਜੀ ਬਹੁਤ ਸਹੀ ਗੱਲ ਕਹੀ, ਕਿ ਜੇ ਟਾਈਮ ਮੈਨੇਜ ਹੋਵੇਗਾ, ਤੇ ਆਪਾਂ ਫਿਰ ਟਾਈਮ ਦੇ ਅਕੋਡਿੰਗ ਹੀ ਕੰਮ ਕਰਾਂਗੇ, ਹੋਰ ਟਾਈਮ ਨੂੰ ਵੰਡਿਆ ਹੁੰਦਾ, ਇਸ ਟਾਈਮ ਇਹ ਕੰਮ, ਇਸ ਟਾਈਮ ਇਹ ਕੰਮ ਫਿਰ ਇਨਸਾਨ, ਤੇ ਤੁਸੀਂ ਸਹੀ ਗੱਲ ਕਹੀ ਕਿ ਇਨਸਾਨ ਤੇ ਬੋਝ ਨਹੀਂ ਪੈਂਦਾ ਵ ਅਹ ਪੈਂਦਾ ਨੀ, ਬਰਡਨ ਨੀ ਪੈਂਦਾ। ਤੇ ਇਨਸਾਨ ਆਪਣਾ ਕੰਮ ਈਜ਼ੀ ਕਰ ਸਕਦਾ ਹੈ, ਔਰ ਬਿਨਾਂ ਸਟਰ੍ਰੈੱਸ ਲਿਤੇਆਂ, ਕਰ ਸਕਦਾ ਹੈ। ਬਹੁਤ ਸਹੀ ਚੀਜ਼ ਦੱਸੀ, ਕਿ ਟਾਈਮ ਵੰਡਣਾ ਚਾਹੀਦਾ, ਤਾਂ ਉਸ ਹਿਸਾਬ ਨਾਲ ਕੰਮ ਕਰਨਾ ਚਾਹੀਦਾ, ਇਨਸਾਨ ਨੂੰ ਫਿਰ ਹੂ ਫ਼ਾਇਦਾ ਜ਼ਿਆਦਾ ਮਿਲਦਾ ਹੈ, ਹੋਰ ਇਨਸਾਨ ਤੋਂ ਸਟ੍ਰੈਸ ਨਹੀਂ ਪੈਂਦਾ, ਕਿ ਟੈਨਸ਼ਨ ਨਹੀਂ ਰਹਿੰਦੀ, ਮੇਰਾ ਕੰਮ ਹੋਇਆ ਨਹੀਂ, ਮੇਰਾ ਕੰਮ, ਟਾਈਮ ਥੋੜ੍ਹਾ ਰਹਿ ਗਿਆ ਅਤੇ ਬਹੁਤ ਜ਼ਰੂਰੀ ਹੈ
ਜੀ ਬਿਲਕੁਲੀ, ਹਰ ਕੰਮ ਦਾ ਹਰ ਕੰਮ ਲਈ ਸਾਨੂੰ ਆਪਣਾ ਟਾਈਮ ਕੱਢਣਾ ਵੀ ਜ਼ਰੂਰੀ ਪੈਂਦਾ। ਟਮ ਮੈਨ ਟਾਈਮ ਮੈਨੇਜ ਕਰਨਾ ਹੀ ਬਹੁਤ ਜ਼ਰੂਰੀ ਹੋ ਗਿਆ, ਟਾਈਮ ਮੈਨੇਜ ਨਹੀਂ ਕਰਾਂਗੇ ਟਾਈਮ ਮੈਨੇਜ ਨਹੀਂ ਕਰਾਂਗੇ, ਤੇ ਅਸੀਂ ਕੋਈ ਵੀ ਕੰਮ ਟਾਈਮ ਤੇ ਨ ਕਰ ਪਾਂਗੇ।
ਸਹੀ ਗੱਲ ਸਹੀ ਹੈ, ਦੇਖੋ ਜਦ ਟਾਈਮ ਮੈਨੇਜ ਹੀ ਨਹੀਂ ਕਰਾਂਗੇ, ਦੇਖੋ ਦਿਨ ਰਾਤ ਹੈ, ਇਹਦਾ ਵੀ ਇੱਕ ਟਾਈਮ, ਇਸ ਟਾਈਮ ਦਿਨ ਸਟਾਰਟ ਹੁੰਦਾ ਹੈ। ਇਸ ਟਾਈਮ ਹ, ਅੰਧੇਰਾ ਪੈਂਦਾ ਸ਼ਾਮ ਨੂੰ। ਤੇ, ਦੇਖੋ ਉਹ ਵੀ ਇੱਕ ਟਾਈਮ ਹੈ, ਕੁਦਰਤ ਦਾ ਬਣਾਇਆਾ ਟਾਈਮ, ਇਸ ਟਾਈਮ ਸੁਰਜ ਉੱਗਦਾ, ਇਸ ਟਾਈਮ ਸੁਰਜ ਡੁੱਬਦਾ ਆ। ਇਸ ਟਾਈਮ ਦਿਨ ਦਾ ਟਾਈਮ ਹੁੰਦਾ, ਇਸ ਟਾਈਮ ਰਾਤ ਦਾ ਟਾਈਮ ਹੁੰਦਾ ਆ, ਤੇ ਦੇਖੋ ਕੁਦਰਤ ਨੇ ਵੀ ਟਾਈਮ, ਕੁਦਰਤ ਵੀ ਟਾਈਮ ਨਾਲ, ਸਮੇਂ ਨਾਲ ਚੱਲਦਾ ਹੈ, ਤੇ ਤਾਂ ਹੀ ਇੰਨਾ ਵਧੀਆ ਕੁਦਰਤ ਹੈਗਾ, ਤੇ ਦੇਖੋ ਉਹ ਜਿਹੜਾ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ, ਟਾਈਮ ਦੇ ਅਕੋਡਿੰਗ ਚੱਲਦਾ ਹੈ ਟਾਈਮ ਨ ਅਕਾਡਿੰਗ ਚੇਂਜ ਹੁੰਦਾ ਹੈ ਤੇ ਵਧੀਆ ਕਰਦਾ ਹੈ, ਤੇ ਉਹ ਹਮੇਸ਼ਾ ਇਨਸਾਨ ਤਰੱਕੀਆਂ ਕਰਦਾ ਹੈ।
ਜੀ ਬਿਲਕੁਲ, ਜੋ ਟਾਈਮ ਦੀ ਕਦਰ ਕਰਦਾ ਨਾ, ਟਾਈਮ ਉਹਦੀ ਵੀ ਕਦਰਮ ਕਰਦਾ।
ਸਹੀ ਗੱਲ, ਕੀ ਤੁਸੀਂ ਕਿਹਾ ਕਿ ਜਿਹੜਾ ਇਨਸਾਨ ਅੱਜ ਦੇ ਸਮਯ ਦੀ ਕਦਰ ਕਰ ਗਿਆ, ਟਾਈਮ ਦੀ ਕਦਰ ਕਰ ਗਿਆ ਤੇ ਸਮਾਂ, ਟਾਈਮ ਵੀ ਉਹਦੀ, ਉਸ ਇਨਸਾਨ ਦੀ ਕਦਰ ਕਰਦਾ, ਉਸ ਇਨਸਾਰ ਨੂੰ ਫਰਸ਼ ਤੋਂ ਲੈ ਕੇ ਅਰਸ਼ ਤੱਕ ਲੈ ਜਾਂਦਾ ਹੈ।
ਬਿਲਕੁਲ
ਦੇਖੋ ਅਕਸਰ ਅਕਸਰ ਵੱਡੇ ਲੋਕ ਕਹਿੰਦੇ ਨਾ, ਸਮਾਂ ਬਲਵਾਨ ਹੈ, ਸਮਾਂ ਬਹੁਤ ਬਹਾਦਰ ਹੈ। ਤੇ ਜੇ ਤੁਸੀਂ ਸਮਯ ਦੀ ਕਦਰ ਕਰ ਰਹੇ ਹੋ, ਸਮਯ ਨੂੰ ਸੰਭਾਲ ਰਹੇ ਹੋ ਤੇ ਸਮਾਂ ਤੁਹਾਡੀ ਕਦਰ ਕਰੇਗਾ, ਤੇ ਸਮਾਂ ਤੁਹਾਨੂੰ ਸੰਭਾਲੇਗਾ ਜ਼ਿੰਦਗੀ ਵਿੱਚ, ਤੇ ਨਹੀ ਤਾਂ ਇਨਸਾਨ ਸਮਾਂ ਜਦ ਆਪਣਾ ਗਵਾ ਦਿੰਦਾ ਹੈ, ਏਦਾਂ ਹੀ ਤੇ ਫਿਰ ਇਨਸਾਨ ਬੜੀਆਂ ਮੁਸੀਬਤਾਂ ਚ ਆ ਜਾਂਦਾ ਹੈ, ਬੜੀਆਂ ਪਰੇਸ਼ਾਨੀਆਂ ਵਿੱਚ ਆ ਜਾਂਦਾ ਹੈ, ਤੇ ਫਿਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੁਛ ਖਾਸ ਕਰ ਨਹੀਂ ਸਕਦਾ, ਕਿਉਂਕਿ ਹਰ ਇੱਕ ਚੀਜ਼ ਕਰਨ ਦਾ ਟਾਈਮ ਹੁੰਦਾ, ਸਮਯ ਹੁੰਦਾ, ਦੇਖੋ ਬੱਚਾ ਜੇ ਕਵੇ ਕਿ ਮੈਂ ਆਪਣੇ ਬਚਪਨ ਵਿੱਚ ਨਾ ਪੜ੍ਹਾ, ਆਪਣੀ ਜਵਾਨੀ ਵਿੱਚ ਨਾ ਪੜ੍ਹਾ, ਅੱਛੀ ਐਜੂਕੇਸ਼ਨ ਕੁਆਲੀਫਿਕੇਸ਼ਨ ਨਾ ਲਵਾਂ, ਹਾਸਿਲ ਨਾ ਕਰਾਂ, ਤੇ ਉਹ ਕਵੇ ਕਿ ਮੈਂ ਬਾਦ ਬੁਢਾਪੇ ਚ ਪੜ੍ਹ ਲਵਾਂਗਾ, ਤਾਂ ਓਦਾਂ ਪੜ੍ਹਨ ਦਾ ਕੋਈ ਜ਼ਿਆਦਾ ਇੰਨਾ ਮਹੱਤਵ ਨਹੀਂ ਰਹਿੰਦਾ ਫਿਰ।
ਜੋ ਸਮਯ ਦਾ ਮਿਸਯੂਜ ਕਰਦਾ ਨਾ, ਸਾਨੂੰ ਹਰ ਟਾਈਮ ਤੇ ਣਾ, ਹਰ ਵਕਤ ਹੈ ਨਾ ਜੋ ਉਸਦਾ ਯੂਜ ਕਰਨਾ ਚਾਹੀਦਾ, ਉਹ ਵੀ ਅੱਛੀ ਉਸਦੀ ਯੂਟੀਲਾਈਜ਼ ਉਹਨੂੰ ਕਰਨਾ ਚਾਹੀਦਾ ਨਾ। ਕਿ ਉਹਦਾ ਮਿਸਯੂਜ ਕਰਨਾ ਚਾਹੀਦਾ, ਕੁੱਝ ਬੱਚੇ ਹੁੰਦੇ ਨੇ ਨਾ ਕਿ ਜਿਸ ਸਮੇਂ ਤੇ ਉਹਨੂੰ ਕੰਮ ਕਰਨਾ ਚਾਹੀਦਾ, ਉਸ ਸਮੇਂ ਕਹਿੰਦੇ ਨਹੀਂ ਅੱਜ ਛੱਡ ਕੱਲ ਕਰਾਂਗਾ, ਕੱਲ ਛੱਡ ਪਰਸੋਂ ਕਰਾਂਗਾ, ਉਹ ਟਾਈਮ ਤੇ ਕੰਮ ਨੀ ਕਰਦੇ। ਫਿਰ ਜਦੋਂ ਟਾਈਮ ਨਿਕਲ ਜਾਂਦਾ ਨਾ, ਬਾਅਦ ਵਿਚ ਉਹ ਬਹੁਤ ਪਛਤਾਂਦੇ ਨੇ।
ਸਹੀ ਗੱਲ, ਤੁਸੀ ਕਿਹਾ ਕਿ ਹਰ ਇਕ ਇਨਸਾਨ ਨੂੰ ਆਪਣਾ ਟਾਈਮ ਵੇਸਟ ਨਹੀ ਕਰਨਾ ਚਾਹੀਦਾ, ਔਰ ਸਹੀ ਯੂਜ ਕਰਨਾ ਚਾਹੀਦਾ, ਅੱਛੇ ਕੰਮ ਲਈ ਯੂਜ ਕਰਨਾ ਚਾਹੀਦਾ ਇਨਸਾਨ ਨੂੰ। ਤੇ ਇਨਸਾਨ ਨੂੰ ਫਿਰ, ਇਨਸਾਨ ਜਲਦ ਜਲਦੀ ਕੁਛ ਸਮੇਂ ਜੀ ਇਨਸਾਨ ਫਿਰ ਤਰੱਕੀਆਂ ਤੇ ਪਹੁੰਚ ਜਾਂਦਾ ਐ, ਆਪਣੀ ਜ਼ਿੰਦਗੀ ਚ ਸਕਸੈਸਫੁੱਲ ਹੋ ਜਾਂਦਾ ਐ। ਤੇ ਉਹ ਵਧੀਆ ਰਹਿੰਦਾ ਇਨਸਾਨ।
ਜਿਵੇਂ ਬੱਚੇ ਅੰ ਦੇਖੋ ਟਵੈਲਥ ਪਾਸ ਹੁੰਦੇ ਨੇ, ਕਹਿੰਦੇ ਕਿ ਅਸੀ ਡਰੋਪ ਲੈਣਾ, ਇਕ ਦੋ ਸਾਲ ਡਰੋਪ ਲੈਣਾ। ਬਟ ਉਹ ਗਲਤ ਕਰਦੇ ਨੇ।
ਹਾਂ, ਇਹ ਸਹੀ ਗੱਲ ਕਿਆ ਏ ਕਿ ਗਲਤ ਕਰਦੇ ਉਹ, ਕਿਉਂਕਿ ਸਮਾਂ ਜੇ ਹੋਵੇ ਨਾ ਬੱਚਾ ਚਲੋ ਕੁਛ ਹੋਰ ਐਕਟੀਵਿਟੀ ਅੰ ਕਰਨਾ ਚਾਹੁੰਦਾ, ਜਾਂ ਕੁਛ ਹੋਰ ਤਲੀਮ ਐਜੂਕੇਸ਼ਨ ਹਾਸਿਲ ਕਰਨਾ ਚਾਂਹਦਾ ਐ। ਤੇ ਪੜ੍ਹਾਈ ਹਾਸਿਲ ਕਰਨਾ ਚਾਂਹਦਾ ਤੇ ਚਲੋ ਠੀਕ ਐ, ਜੇ ਕਵੇ ਕਿ ਮੈਂ ਵਿਹਲਾ ਰਹਿਵਾਂ, ਤੇ ਮੈ ਐਵੇਂ ਹੀ ਡਰਾਪ ਲਵਾਂ, ਤੇ ਉਦਾਂ ਤਾਂ ਫੇਰ ਬੱਚੇ ਨੂੰ ਨੁਕਸਾਨ ਐ।
ਉਹ ਬਿਲਕੁਲ ਨੁਕ ਨੁਕਸਾਨ ਐ ਨਾ ਉਹਨੂੰ, ਕੋਈ ਫਾਇਦਾ ਨੀ ਹੈ ਫਿਰ
ਫਿਰ ਕੀ ਫਾਇਦਾ, ਦੇਖੋ ਵਿਹਲੇ ਰਹਿਣ ਦਾ ਕੀ ਫਾਇਦਾ ਨੁਕਸਾਨ ਹੁੰਦਾ ਹੈ।
ਐਨਾ ਟਾਈਮ ਵਿਹਲੇ ਘਰ ਰਹਿ ਕੇ ਕੀ ਕਰਨਾ।
ਸਹੀ ਗੱਲ ਐ, ਸਹੀ ਗੱਲ ਤੇ ਆਪਣਾ ਟੈਮ ਨਾ ਅੱਛਾ ਯੂਟੀਲਾਈਜ਼ ਕਰਨਾ ਚਾਹੀਦਾ। ਤੇ ਅੱਛਾ ਆਪਣੀ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ। ਆਪਣੇ ਕਾਰੋਬਾਰ ਤੇ ਧਿਆਨ ਦੇਣਾ ਚਾਹੀਦਾ, ਤਾਂ ਹੀ ਇਨਸਾਨ ਅੱਛੀ ਬੁਲੰਦੀਆਂ ਤੇ ਪੁੱਜੇਗਾ ਤੇ, ਕੋਈ ਜ਼ਿੰਦਗੀ ਵਿੱਚ ਵੱਡਾ ਕੰਮ ਕਰ ਸਕੇ। ਠੀਕ ਐ, ਕੁੱਛ ਹਾਸਿਲ ਕਰ ਸਕੇਗਾ।
ਜੀ ਬਿਲਕੁਲ
ਜੀ-ਜੀ ਹੋਰ ਸਮੇਂ ਸਿ, ਜੀ-ਜੀ-ਜੀ
ਉਹ ਕਹਾਵਤ ਨੀ ਸੁਣੀਗੀ।
ਹਾਂ- ਹਾਂ-ਹਾਂ ਇਹ ਬੋਤ ਵਡੀਆ ਨੇ, ਤਾਂ ਕਈਆਂ ਹੋਈਆਂ ਗੱਲਾਂ ਇਹ ਬਹੁਤ ਮਾਇਨੇ ਰੱਖ ਦੀਆਂ ਇਨਸਾਨ ਦੀ ਜ਼ਿੰਦਗੀ ਵਿੱਚ, ਕਿਉਂਕਿ ਉਹ ਅਕਸਰ ਆਪਣੇ ਐਕਸਪੀਰੀਅੰਸ ਨਾਲ ਜੋ ਦੁਨੀਆਂ ਤੇ ਚਲਿਆ, ਜੋ ਉਹਨਾਂ ਨੇ ਦੇਖਿਆ, ਜੋ ਉਹਨਾਂ ਹੰਢਾਇਆ ਸਮਾਂ ਟਾਈਮ, ਤਾਂ ਉਹਦੇ ਅਕਾਡਿੰਗ ਹੀ ਉਹ ਗੱਲਾਂ ਕਰ ਦਿਨ ਦੀ ਕਿ ਏਦਾਂ ਹੋਣਾ ਚਾਹੀਦਾ ਸੀ, ਏਦਾਂ ਹੋਇਆ ਆ। ਇਹ ਹੋਣਾ ਚਾਹੀਦਾ ਇੰਨੀ ਮਿਹਨਤ ਕਰੋ, ਟਾਈਮ ਤੇ ਇਹ ਚੀਜਾਂ ਕਰੋ, ਤੋ ਛੋਟੇ ਅਹ ਨੂੰ ਨਹੀਂ ਪਤਾ ਲੱਗਦੀਆਂ ਇੰਨੀਆਂ ਪਹਿਲੇ। ਦੂਜੇ ਦਾ ਜਿੱਦਾਂ ਫੇਰ ਟਾਈਮ ਨਿਕਲਦਾ ਐ, ਉਹ ਵੀ ਛੋਟਾ ਇਨਸਾਨ ਜਦੋਂ ਵੱਡਾ ਹੁੰਦਾ, ਸਮੇਂ- ਸਮੇਂ ਅਗਾਂਹ ਵੱਢਦਾ, ਫਿਰ ਜਾ ਕੇ ਉਹਨੂੰ ਪਤਾ ਲੱਗਦਾ, ਕਿ ਹਾਂ ਜਿਹੜੇ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਸਨ, ਜੋ ਸਲਾਹਾਂ ਦਿੰਦੇ ਸਨ, ਉਹ ਅਕਸਰ ਜ਼ਿੰਦਗੀ ਵਿਚ ਨਾ ਬਹੁਤ ਵਡੀ ਅਹ ਅਹ ਮਾਇਨੇ ਰੱਖਦੀਆਂ ਹਨ, ਇਨਸਾਨ ਦੀ ਜ਼ਿੰਦਗੀ ਵਿੱਚ। ਕਿ ਬੜਾ ਕੁਛ ਸਿੱਖਣ ਨੂੰ ਮਿਲਦਾ, ਦੇਖੋ ਕੁਛ ਬੱਚੇ ਸਮਝਦਾਰ ਹੁੰਦੇ ਨੇ, ਉਹ ਹਰ ਵੱਡੇ ਦੀ ਗੱਲ ਨਾ ਕੈਪਚਰ ਕਰ ਦੇਣ, ਕਿਉਕਿ ਉਹ ਆਪਣੇ ਐਕਸਪੀਰੀਅੰਸ ਨਾਲ ਦੱਸ ਰਹੇ ਆ, ਉਹਨਾਂ ਨੇ ਤੁਹਾਡੇ ਤੋਂ ਵੱਧ ਦੁਨੀਆਂ ਦੇਖੀ ਹੋਈ ਏ, ਇਹ ਚੱਕਰ ਏ। ਤੇ ਉਹ ਵਧੀਆ ਦੱਸਦੇ ਨੇ, ਤੇ ਉਹਨਾ ਨੂੰ ਧਿਆਨ ਰੱਖਣਾ ਚਾਹੀਦਾ, ਤੁਹਾਡੇ ਨਾਲ ਗੱਲ ਕਰਕੇ ਬੋਤ ਕੁਛ ਅੱਛਾ ਲੱਗਾ ਬਹੁਤ ਕੁਛ ਸਿਖਣ ਨੂੰ ਮਿਲਿਆ ਸਤਿ ਸ੍ਰੀ ਅਕਾਲ।